ਹੋ ਹਾਂਜੀ ਸਤਸ਼ਰੀ ਅਕਾਲ
ਹੋਰ ਕੀ ਹਾਲ ਹੈ
ਬਸ ਵਧੀਆ ਵਧੀਆ ਕੀ ਗਲਾ ਪੱਕਿਆ ਪਿਆ ਹਦਾ
ਅੱਛਾ
ਹਮ
ਅੱਛਾ ਚਲੋ ਏਹਦੇ ਚ ਪ੍ਰੋਬਲਮ ਹੋ ਗਈ
ਹਾਂਜੀ ਬਸ ਇਸ ਤਰ੍ਹਾਂ ਹੀ ਚੱਲਣ ਡਆ ਵਾ ਹੁਣ ਸਾਰਿਆਂ ਨੂੰ ਗਲੀ ਦਾ
ਹਮ ਹਵਾ ਪਾਣੀ ਬਦਲੀ ਹੋਣ ਡਿਆਂ ਨਾ
ਫਿਰ ਹਵਾ ਪਾਣੀ
ਆਹ ਹਾਂ
ਹੋਰ ਕਦੋਂ ਉੱਥੇ ਤੁਸੀ ਸੌ ਕੇ
ਹੈਂ
ਸੋਕੇ ਕਦੋਂ ਉੱਠੇ
ਉੱਠ ਗ ਹੀ ਛੇ ਕੁ ਵਜੇ
ਹਮ
ਆਪਣੇ ਕ ਚ ਉਹੁੰ ਨਾ ਜਦੋਂ ਵੀ ਉੱਠੋ ਜੋ ਮਰਜ਼ੀ ਇਸ ਤਰ੍ਹਾਂ ਮਰਜ਼ੀ ਚਾਹ ਬਣਾ ਕੇ ਪੀਓ ਚੱਲ ਜਾ ਕੇ ਦਿੱਕਤ ਹੋ ਜਾਂਦੀ ਇੱਕਦਾਰ ਕ ਤੇ ਹੋ ਖੇਟ ਨੇ ਆਓ
ਦੇਖਦੇ ਰਹਿਣਾ ਕਦੋਂ ਥੱਲੇ ਉਤਰੀਏ ਤੇ ਕਦੋਂ ਅੰਦਰ ਜਾਈਏ ਵਧ ਦਿੱਕਤ ਹੈ ਬਗਾ ਘਰੇ ਹੀ ਰਹੋ ਚੰਗਾ
ਪਰਸਨਲ ਘਰ ਹੋਇ ਨਾ ਤਾਂ ਫਿਰ ਕੋਈ ਇਹ ਨਹੀਂ ਹੁੰਦਾ ਤੇ ਦਿੱਕਤ ਨੀ ਹੁੰਦੀ ਫੇਰ ਜਿਸਤਰਾਂ ਮਰਜੀ ਫੈਮਲੀ ਵਾਲੇ ਤੇ ਦਿੱਕਤ ਹੋ ਜਾਂਦੀਨਾ
ਹਮ
ਪ ਲੱਖਣਾ ਜਦੋਂ ਮਰਜੀ ਆਪਣਾ ਉਠੋ ਕਰੋ ਜਦੋਂ ਮਰਜ਼ ਕਰੋ ਜਿਸਤਰਾਂ ਮਰਜੀ ਕਰੋ ਤੇ
ਓਧਰ ਵੀ ਗਏ ਸੀ ਤੇ ਚੱਲ ਉੱਠ ਕੇ ਉਹ ਤੇ ਸੁੱਤੇ ਰਹਿੰਦੇ ਸੀ ਤੇ ਉੱਠ ਕੇ ਬਹਿ ਤੇ ਜਾਈਦਾ ਸੀ ਸੀ ਕਿ ਚਲੋ ਅੱਗੇ ਪਿੱਛੇ ਵਿੇਹੜਾ ਵਾ ਘੁੰਮ ਘਮ ਸਕਦਾ ਹੁੰਦਾ
ਹਾਂ
ਸਕਦੇ ਹਾਂ
ਹਾਂ ਹਾਂ ਉਹ ਤੇ ਹੈ
ਉੱਠੀ ਪਹਿਲਾਂ ਸੋਚਿਆ ਝਾੜੂ ਫੇਰਾਂ ਫੇਰ ਵੇਖਿਆ ਵਿਹੜਾ ਸਾਫ਼ ਹੀ ਆ ਫਿਰ ਨਹੀਂ ਮਾਰਿਆ ਬਹਿ ਗਈ। ਰਸੋਈ ਦੀ ਸਫ਼ਾਈ ਕਰਨੀ ਆ। ਤੇ ਉਹ ਗੁਆਂਢੀਆਂ ਦੀ ਕੁੜੀ ਆਈ ਸੀ ਤੇ ਕਹਿੰਦੀ ਕੋਈ ਨੀ ਆਂਟੀ ਮੈਨੂੰ ਬੁਲਾ ਲਿਓ ਮੈਂ ਆ ਜਾਊਂਗੀ ਤੁਹਾਡੇ ਨਾਲ ਸਫਾਈ ਕਰਾ ਦਊਂਗੀ। ਤੇ ਕਾਲਜ ਦੀਆਂ ਹਾਂਦੀ ਕੋਲਜ ਦੀਆਂ ਛੁੱਟੀਆਂ ਤੇ ਮੈਂ ਕਿਹਾ ਠੀਕ ਆ ਤੇ ਉਹੀ ਸੋਚਣ ਦੀ ਅੱਜ ਕਰਾਂ ਵੇਖਦੀ ਆ
ਹਮ
ਕਰਦੇ ਡੱਬੇ ਡੁੱਬੇ ਸਾਫ਼ ਕਰਨ ਵਾਲੇ ਹੈ ਨਾ ਬੰਦ ਕਰਕੇ ਗਏ ਸੀ। ਤੇ ਉਹੀ ਸੋਚਣ ਡ ਇੱਕ ਵਾਰੀ ਸਾਫ਼ ਕਰ ਲਈਏ। ਓਹੀ ਮੈਂ ਸੋਚਦੀ ਰਹਿੰਦੀ ਪਰ ਬੁਲਾਵਾਂ ਕਿ ਨਾ ਬੁਲਾਵਾਂ ਮੈਨੂੰ ਇਹੀ ਹੁੰਦਾ ਰਹਿੰਦਾ
ਹਾਂ ਫਿਰ ਨਜ਼ਰ ਪਾਈ ਗਈ ਸਾਰਿਆਂ ਨੂੰ ਮੈਂ ਵੀ ਫਿਰ ਨਜ਼ਰ ਪੈਂਦੀ ਬਰੀ
ਹਰ ਚੀਜ਼ ਤੇ ਪੂਰਾ ਹੋ ਜਾਂਦਾ
ਹਮ
ਉਹੀ ਫੇਰ ਤਾਂ ਕਰਕੇ ਮੈੂ ਫਿਰ ਹੁੰਦਾ ਵੀ ਨੀ ਨਾ ਥੱਕ ਜਾਂਦੀ ਆ ਕੱਲੀ ਤਾਂ ਹੁੰਦੀ ਵੀ ਨ ਫਰ ਸੋਚਣ ਡ ਚੱਲ ਥੋੜਾ ਥੋੜਾ ਕਰਕੇ ਕਰ ਲਊਗੀ ਅੱਜ ਨੀ ਆਊ ਤਾਂ ਕੱਲ ਸਹੀ ਅੱਧੀ ਅੱਜ ਅੱਧੀ ਕੱਲ ਕਰ ਲਊਗੀ
ਹਾਂ ਇੱਕ ਦਿਨ ਡੱਬੇ ਡੁੱਬੇ ਧੋ ਕੇ ਰੱਖ ਲਓ ਦੂਸਰੇ ਦਿਨ ਜਾਂ ਥੋੜਾ ਥੋੜਾ ਕਰਕੇ ਇੱਕ ਕੁੱਤੇ ਦੀ ਸਿਲਪ ਕਰ ਲਈਏ ਜਿਸ ਤਰ੍ਹਾਂ ਫਿਰ ਥੱਲੇ ਤ ਕਰ ਲਿਆ ਕਰਕੇ ਫਿਰ ਇੱਕ ਦਿਨ ਫਰਿੱਜ ਕਰ ਲਈ
ਕੱਲੀ ਨਾ ਟੇਬਲ ਤੇ ਚੜ੍ਹਨ ਚੁੜਨ ਨੂੰ ਵੀ ਡਰ ਲੱਗਦਾ ਵਾ
ਹੰ ਨੀ ਨੀ
ਪਹਿਲੋਂ ਮੇਰਾ ਮੁੰਡਾ ਹੁੰਦਾ ਈ ਤੇ ਉਹ ਸਟੈਂਡ ਉਡ ਖੋਲ ਦਿੰਦਾ ਸੀ ਲਾ ਕੇ ਉਹਨੇ ਬਾਹਰ ਰੱਖ ਦੇਣਾ ਫਿਰ ਮਾਂਜ ਮੂੰਜ ਕੇ ਫਿਰ ਲਾ ਦੇਣਾ ਹੋਣੇ ਸਭ ਕੰਮ ਸਾਡੇ ਕੋਲ ਕਿੱਥੇ ਹੋਣੇ,
ਹੂੰ, ਉਹ ਤੇ ਹੈ।
ਉਹੀ ਫਿਰ ਟੇਬਲ ਤੇ ਚੜ੍ਹ ਕੇ ਪਿਛਲੀ ਵਾਰ ਤੇ ਸਾਫ਼ ਕੀਤਾ ਸੀ। ਤੇ ਡਰ ਵੀ ਲੱਗਦਾ ਡਿੱਗ ਨਾ ਜਾਵਾਂ।
ਹੂੰ ਹਾਂ ਉਹ ਤੇ ਆ
ਉਹੀ ਹੈ ਕੁੜੀਆਂ ਕੜੀਆਂ ਚੜ੍ਹ ਕੇ ਚੱਲ ਕਰ ਕੁਰ ਲੈਂਦੀਆਂ
ਹਮ
ਦੇਖੂਗੀ ਹੁਣ ਕੋਸ਼ਿਸ਼ ਕਰੂਗੀ ਜੇ ਹੋਗੀ ਤਾਂ ਠੀਕ ਆ
ਹਮ ਹਮ ਹਾਂ ਇਹਨਾ ਮੈਂ ਵੀ ਸੁਚਦੀ ਰਹਿੰਦੀ ਸਫਾਈ ਤੇ ਮੈਂ ਕਹਿੰਨਾ ਮੇਰਾ ਮੋਡਾ ਦਰਦ ਹੋਣਾ ਜਾਂਦਾ ਵਾ ਫਿਰ ਹੁੰਦੀ ਨੀ। ਹੰ
ਮੋਢੇ ਤੇ ਮੇਰੇ ਆਪ ਬੜੇ ਪੀੜ ਕਰਦੇ ਜਦੋਂ ਕਰਨ ਲੱਗ ਮੋਢੇ ਤੇ ਮੋਢੇ ਵੱਖੀਆਂ ਪੀੜ ਹੋਣ ਲਗ
ਹਮ।
ਥੋੜਾ ਜਿਹਾ ਜ਼ਿਆਦਾ ਕੰਮ ਕਰਨ ਪਿੱਠ ਦਰਦ ਵੱਖੀ ਪੀੜ
ਅੱਛਾ ਆ ਥੋੜਾ ਸ ਗੱਲ ਕਰਵਾਉਣੀ ਆ ਤੁਹਾਡੀ ਮੈਂ ਦੋ ਮਿੰਟ ਮੈਨੂੰ ਤੇ ਆਉਣਾ ਵਾ ਸਾਸਈ ਅਕਾਲ।
ਸਤਿ ਸ਼੍ਰੀ ਅਕਾਲ,
ਹੋ ਕੀ ਹਾਲ ਚਾਲ?
ਹਾਂਜੀ, ਠੀਕ-ਠਾਕ
ਹੋ ਗਿਆ ਚਾਹ ਪਾਣੀ
ਹਾਂ ਚਾਹ ਪੀਲੀ ਆ।
ਤਾਂ।
ਆਹ ਨਾਸ਼ਤਾ ਠਹਿਰ ਕੇ ਬਣਾਣਾ ਵਾ ਤੇ ਉਹੀ ਮੈਂ ਕਿਹਾ ਚਲੋ ਗੱਲ ਕਰ ਲੈਂਨੇ ਆ
ਹਾਂਜੀ-ਹਾਂਜੀ, ਸੁਤਾ ਹੈ ਡੈਡੀ
ਹਾਂਜੀ।
ਜਲਦੀ ਉਠੇ ਸੀਗੇ ਅ
ਹਾਂ ਉੱਠੀ ਜਾਂਦੇ ਨਾ ਨੀਂਦ ਖੁੱਲ ਜਾਂਦੀ ਸਵੇਰੇ ਉਹੀ ਆਦਤ ਹੋਈ ਹੈ ਸਵੇਰੇ ਉੱਠ। ਠਾਦੀ ਐ ਝਾੜੂ-ਝੂੜੂ ਲਗਾਣਾ ਉੱਠ ਕੇ ਵਿਹੜੇ ਤੇ,
ਹੂੰ,
ਤੇ। ਹੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਇਕਦਮ ਹਾਲਤ ਖ਼ਰਾਬ ਹੋ ਜਾਂਦੀ ਗਰਮੀ ਨਾਲ।
ਗਰਮੀ ਵੀ ਤਾਂ ਬਹੁਤ ਜ਼ਿਆਦਾ ਇੱਥੇ,
ਬਹੁਤ ਜਿਆਦਾ ਐਨਾ ਪਸੀਨਾ ਇੱਕਦਮ ਬਸ ਥੋੜਾ ਜਿਆ ਕੰਮ ਕਰੋ ਪਸੀਨਾ-ਪਸੀਨਾ। ਹੋ ਜਾਂਣਦੇ ਐਨਾ ਜ਼ਿਆਦਾ ਤੱਕ। ਗਰਮੀ ਕੱਲ ਦੀ ਇੱਕਦਮ ਹਵਾ ਚੱਲੀ ਨੀ ਹੈ, ਪੂਰਾ ਬੰਦ ਹੀ ਕੀਤੀ ਹੋਈ ਹਵਾ ਰੱਬ ਨੇ।
ਅੱਛਾ। ਇੱਥੇ ਤੇ ਇੱਥੇ ਤੇ ਕੱਲ ਇੱਥੇ ਤੇ ਕੱਲ ਮੌਸਮ ਥੋੜਾ ਬਣਿਆ। ਪਿਆ ਥੋੜ੍ਹੇ ਛਿੱਟੇ ਪਏ ਇੰਨੀ ਗਰਮੀ ਤੇਜ਼ ਹੋ ਗਈ ਹੈ ਇਹਦੇ ਬਹੁਤ ਜ਼ਿਆਦਾ।
ਹਾਂ ਉਹੀ ਸਾਡੇ ਵੀ ਇਸਤਾ ਹੀ ਹੋਇਆ ਜਿੱਦਣ ਮੀਂਹ ਪਿਆ ਉਦਣ ਉਸ ਤੋਂ ਬਾਅਦ ਤੇ ਹੋਰ ਵੱਧ ਗੀ ਗਰਮੀ, ਅ। ਉਸ ਤੋਂ ਬਾਅਦ ਹੋਈ ਨੀ ਬਾਰਿਸ਼ ਹਾਂਜੀ।
ਇੱਥੇ ਵੀ ਬਹੁਤ ਤੇਜ਼ ਗਰਮੀ ਹੋ ਗਈ ਹੈ।
ਬਹੁਤ ਹੀ ਯਾਰ ਕਿ ਤਾਂ ਜ਼ਿਆਦਾ ਹੀ ਲੱਗਣ ਡ ਕੁਛ ਹੈ, ਇਸ ਬਾਰ ਲੱਗਦਾ ਜ਼ਿਆਦਾ ਹੀ ਵਧੀਆ ਹੋਈ ਆ।
ਹਾਂਜੀ ਹਾਂਜੀ, ਹਮ। ਨਾਨੀ ਠੀਕ ਆ ਹੁਨ।
ਹਾਂਜੀ ਠੀਕ ਆ, ਦਵਾਈ ਲਿਆ ਕੇ ਦਿੱਤੀ ਸੀ। ਹਾਂ ਦਵਾਈ ਦਿੱਤੀ, ਇੱਕੋ ਵਾਰੀ ਦਿੱਤੀ ਠੀਕ ਹੋ ਗਏ।
ਅੱਛਾ ਇਹ ਆਗੇ ਬਾਰ ਤੋਂ ਕੀ ਨਹੀਂ ਆਏ,
ਬਾਹਰ ਤੋਂ ਨਹੀਂ ਅਜੇ ਆਏ ਨੀ ਆ ਕੱਲ ਆ ਕੱਲ ਆ ਜਾਊਗੇ। ਹਾਂਜੀ,
ਅੱਛਾ, ਇਸ ਤਰ੍ਹਾਂ ਇਸ ਤਰ੍ਹਾਂ ਹੀ ਗਏ ਨੇ ਕਿ ਕੋਈ ਫੰਕਸ਼ਨ ਹੈਗਾ? ਓਥੇ
ਨਹੀਂ ਇਸ ਤਰ੍ਹਾਂ ਹੀ ਉਹ ਛੁੱਟੀਆਂ ਚ ਜਿਸ ਤਰ੍ਹਾਂ ਸਭ ਜਾਣ ਦਏ ਸੀ ਤੇ ਇਹ ਕਹਿੰਦੇ ਮੈ ਵੀ ਹੋਕੇ ਆਜਾ। ਮੇਲਾ ਵਾਂ ਥੋੜੇ ਆਪਣੇ ਰਿਸ਼ਤੇਦਾਰਾਂ ਨੂੰ ਹੂੰ ਬੱਚੇ ਛੱਡੇ ਹੋਏ ਸੀ ਨਾ ਹੁਣ ਬੱਚਿਆਂ ਨੂੰ ਲਿਆਉਣਾ ਹੀ। ਤੇ ਉਹੀ ਦੋ ਤਿੰਨ ਦਿਨ ਜਾ ਕੇ ਤੇ ਬੱਚਿਆਂ ਨੂੰ ਲੈ ਕੇ ਨਾਲੇ ਆਜਊਗੀ ਕਹਿੰਦੀ।
ਹਾਂਜੀ-ਹਾਂਜੀ ਹੂੰ-ਹੂੰ, ਅੱਛਾ ਅਤੇ। ਉਹ ਵੀ ਗਏ ਨੇ ਮਾਮਾ ਜੀ ਵੀ,
ਨਹੀਂ ਮਾਮਾ ਘਰੇ ਹੀ ਹੈ,
ਅੱਛਾ-ਅੱਛਾ ਜਾਣਗੇ ਉਹ ਵੀ,
ਆ ਜਾਣਗੇ ਲੈਣ ਵਾਸਤੇ ਉਹਨਾਂ ਨੂੰ,
ਲਗਦੇ ਹਾਜੀ, ਕਿੰਨੇ ਵਜੇ ਬਣਾਓ ਤੁਸੀ ਨਾਸ਼ਤਾ?
ਨਾਸ਼ਤਾ ਉਹੀ ਸਾਢੇ ਸੱਤ ਹੋ ਗਏ ਅੱਠ ਕੁ ਵਜੇ ਬਣਾਵਾਂਗੇ। ਹ
ਹੁਣ ਲੇਟ ਉਠ ਤੇ ਨੈ,
ਹਾਂ ਨਹੀਂ ਉੱਠ ਗਏ ਆ ਉੱਠ ਕੇ ਫੇਰ ਲੇਟ, ਜਾਂਦੇ ਆ ਚਾ ਚੂ ਪੀ ਕੇ।
ਹਾਂ ਮੈਂ-ਹ ਕਰਨਾ ਵੀ ਕੀ ਇੱਥੇ।
ਹਾਂਜੀ। ਕੰਮ ਹੁੰਦਾ ਨੀ ਨਾ ਕੋਈ, ਕੰਮ ਤੇ ਹੋਵੇ ਤੇ ਕੋਈ ਕਰ ਦਏ।
ਹਾਂਜੀ ਹਾਂਜੀ ਕਾਵਾਂ ਮੋ ਇੱਥੇ
ਹਾਂ ਕੰਮ ਹੈ ਨੀ ਤੋ ਚਿਕਨ ਸੀ, ਕੱਲ ਉਹ ਲੈ ਆਏ ਔਰ ਇੱਕ ਛੱਡ ਕੇ ਆਏ ਸੀ। ਰਿਸ਼ਤੇਦਾਰਾਂ ਕੋ, ਉਹਨੂੰ ਲਿਆ ਕੇ ਬਣਾ ਲਿਆ। ਹਾਂਜੀ, ਹਾਂਜੀ। ਉਹਨੂੰ ਲਿਆ ਕੇ ਕੱਲ ਬਣਾ ਲਿਆ, ਹਾਂ ਬਣਾ ਲਿਆ ਕੱਲ।
ਅੱਛਾ ਅੱਛਾ। ਹ ਬੜੀ ਜਲਦੀ ਬਣਾ ਲਿਆ।
ਹਾਂ ਉਈ ਐ, ਕਿਆ ਈ ਰਹਿਣ ਦੋ ਅਜੇ ਤੇ ਏਡੀ ਛੇਤੀ ਕੀ ਆ ਤੇ ਪਰ ਨਹੀਂ ਕੈਂਦੇ ਫੇਰ ਓਹ ਵੇਚ ਵਾਚ ਨਾ ਦਵੇ ਅੱਗੇ, ਉਹ ਵੀ ਥੋੜਾ ਜਾ ਹੈਗਾ ਹੇਰਾ ਫੇਰੀ ਵਾਲਾ ਬੰਦਾ।
ਹਾਂ ਓਹ ਤਾਂ ਉਸ ਤਰ੍ਹਾਂ ਈ ਆਂ।
ਹਾਂ।
ਥੋੜਾ ਜਿਹਾ ਓਹ ਓਦਾ ਓਸ ਤਰ੍ਹਾਂ ਈ ਚੱਲਦਾ ਐ ਕੰਮ।
ਹਾਂਜੀ ਕੰਮ ਈ ਓਹੀ ਆ ਓਦਾ।
ਹਮ ਹਮ ਹਮ ਕ ਕਦੋਂ ਐ ਪੂਰਨਮਾਸੀ।
ਪਰਸੋਂ, ਏ ਨਹੀਂ ਕੱਲ ਈ ਆ ਸੈ਼ਦ।
ਅੱਛਾ।
ਹਮ, ਕਲ ਹਾਂ, ਜਾਵਾਂਗੇ ਫਿਰ ਸੇਵਾ ਸੂਵਾ ਕਰਦੇ ਆਂ। ਏਸੇ ਬਹਾਨੇ ਨਾਲ ਚਲੋ ਥੋੜ੍ਹੀ ਸੇਵਾ ਹੋ ਜਾਂਦੀ ਆ। ਘਰ ਤੇ ਕਿੱਥੇ ਜਾਇਆ ਈ ਨੀ ਜਾਂਦਾ। ਹਾਂ, ਲਾਗੇ ਸਾਡੇ ਮੇ ਲਾ ਵੀ ਆਉਣ ਡਿਆ, ਓਦੀ ਵੀ ਸੇਵਾ ਬਹੁਤ ਚੱਲਣ ਡਈ ਹੁਣ।
ਹਾਂਜੀ ਉਹ
ਪੀਰ ਬਾਬਾ ਜਿਹੜਾ ਸਾਡਾ। ਚਾਰ ਜੁਲਾਈ ਨੂੰ ਆ ਸੈ਼ਦ
ਅੱਛਾ ਚਾਰ ਜੁਲਾਈ ਨੂੰ। ਹਮ, ਹਮ ਹਮ।
ਤੇ ਇੱਕ ਤੇ ਕੱਲ ਪਾਰ ਹੋਇਆ, ਇੱਕ ਗੁਰਦੁਆਰਾ ਨਾ ਪੋਸਟ ਆਫਿਸ ਦੇ ਲਾਗੇ।
ਹਾਂਜੀ
ਉੱਥੇ ਵੀ ਕੱਲ ਮੇਲਾ ਲੱਗਾ ਸੀ ਇੰਨੀ ਗਰਮੀ ਚ ਉਹੀ ਕੁੜੀਆਂ ਆਈਆਂ ਪੁੱਛਣ ਵਾਸਤੇ ਆਂਟੀ ਜੀ ਜਾਣ ਮੈਂ ਕਿਹਾ ਨਹੀਂ ਇੰਨੀ ਗਰਮੀ ਆ ਮੈਂ ਕਿਹਾ ਮੈਂਥੋਂ ਨੀ ਜਾਇਆ ਹੋਣਾ ਤੇ ਤੁਸੀਂ ਚਲ ਜੋ ਮੈਂ ਕਿਆ ਗਰਮੀ ਨਾ ਤਾਂ ਓਦਾਂ ਈ ਹਾਲਤ ਖਰਾਬ ਆ ਤੇ ਇੰਨੀ ਧੁੱਪ ਚ ਜਾਣਾ ਕਿ ਤਰ੍ਹਾਂ
ਹਾਂਜੀ ਜੀ, ਹੁਨ ਨਾ ਪੂਰਾ ਮੁਹਿਲੇ ਦਾ ਹੀ ਸੀਜਨ ਚੱਲ ਰਿਹਾ ਲੱਗਦਾ।
ਹਾਂਜੀ ਬੇ ਗਰਮੀ ਚ ਸਾਰੇ ਮੇਲੇ। ਫੇਰ ਆਪਣਾ ਆ ਜਣਾ ਆਪਣੇ ਜਿਹੜੇ ਓਹੋ ਲੁਹਾਰਾਂ ਦਾ ਆ ਜਾਂਦਾ ਨਾ, ਖੂਹ ਦਾ ਮੇਲਾ। ਉਹ ਵੀ ਆ ਜਾਣਾ ਵਾਂ। ਹਾਂ ਅੱਗੇ ਚੱਲ ਕੇ, ਉਥੇ। ਹਾਂ ਉੱਥੇ ਈ ਲੱਗਦਾ ਉੱਥੇ ਈ ਬਾਬ ਬੇ ਦੀ ਦੇ ਲਿਆ ਕੇ ਰੱਖਦੇ ਆ, ਦੁਕਾਨਾਂ ਸਜ ਜਾਂਦੀਆਂ ਏ। ਤੇ ਖਿਡੌਣੇ ਵਾਲੇ, ਸਭ ਪੂਰਾ ਮੇਲਾ ਸਜ ਸਜਾ ਦਿੰਦੇ ਉੱਥੇ।
ਅੱਛਾ।
ਹਾਂਜੀ। ਪੈਲੀ ਦੇ ਵਿੱਚ ਈ ਓਹ ਸਾਰਾ ਕੁਛ
ਹਾਂਜੀ ਹਾਂ। ਇਹ ਆ ਵੀ ਕੋਈ ਗੱਲ ਗੱਲ
ਹਾਂ।
ਹੈਲੋ।
ਹਾਂ।
ਹਮ ਹੋਰ ਸਮਝਾਣਾ ਕੀ ਕਰਗੇ, ਇਹਨਾਂ ਦੇ
ਕੋਈ ਨਹੀਂ ਹਾਂ ਨਹੀਂ ਕੋਈ ਨੀ ਫਿਰ ਕੀ ਹੋ ਗਿਆ ਸਵੇਰ ਦਾ ਟਾਈਮ ਹੁੰਦਾ ਆ ਜਾਣ ਵਾਸਤੇ
ਸਾਰਿਆਂ ਨੂੰ ਵਾਰੀ ਵਾਰੀ ਜਾਣਾ ਹੁੰਦਾ
ਹਮ ਓਤਿਆ ਹੈ ਇੰਜ਼ਾਰਨਾਂ ਮ ਕੋਈ ਨਿਕਲੇੱਜੇ ਪਰਿਵਾਰ ਚ ਫੈਮਲੀ ਵਾਲੇ ਨੇ ਹਾਂ ਹੀ ਨਾ ਚ ਲਿਆਦਾ ਜਦੋਂ ਮਰਜ਼ੀ ਜਾਓ ਆਓ ਇਹ ਨੀ ਰਹਿੰਦਾ ਚਲੋ ਠੀਕ ਆ ਫਿਰ ਤੁਹਾਨੂੰ ਲਵਾਉਦੀ ਆ ਮੈਂ